ਹੈਲੋ।
ਹਾਂਜੀ ਭਾਜੀ, ਸ਼ਸ਼੍ਰੀ ਕਾਲ ਜੀ।
ਸ਼ਸ਼ੀ ਕਾਲ ਜੀ।
ਹੋਰ ਸੁਨਾਓ?
ਹੋਰ ਵਦੀਆ-ਵਦੀਆ, ਤੂਸੀ ਸੁਨਾਓ ਕੀ ਕਰਦੇ?
ਕੁੱਸ਼ ਨੀ ਬਾਹ, ਰੈਸਟ ਕਰਨੇ।
ਹਾਂਜੀ, ਨਾਲੇ ਸੰਡੇ ਏ ਆੱਜ ਛੁੱਟੀ ਆਲਾ ਦੇਨ।
ਹੂੰ, ਰੈਸਟ ਕਰਨੀ ਹੁੰਦੀ ਫੇਰ ਏੱਕ ਦੇਨ।
ਹੂੰ।
ਹਫ਼ਤੇ ਚ ਏਕ ਦਿਨ ਤੇ ਹੁੰਦਾ ਰੈਸਟ ਕਰਨ ਨਾ।
ਹਾਂਜੀ-ਹਾਂਜੀ। ਹਫ਼ਤੇ ਚ ਇੱਕ ਦਿਨ ਤੇ ਹੁੰਦਾ। ਹੁਣ ਬੱਚਿਆਂ ਦੀ ਗਰਮੀ ਦੀਆਂ ਛੁੱਟੀਆਂ ਮੁੱਕੀਆਂ, ਹੁਣ ਸਾਰੇ ਸਕੂਲ ਹੁੰ। ਹੈਲੋ।
ਹਾਂਜੀ-ਹਾਂਜੀ।
ਭਾਜੀ, ਏਕ ਗੱਲ ਪੁਛਣੀ ਹੀ ਮੈਂ।
ਹਾਂਜੀ-ਹਾਂਜੀ, ਪੂਛੋ।
ਜਿੱਦਾਂ ਆਪਣੇ ਹੁੰਦੇ ਆ। ਸੰਡੇ, ਮੰਡੇ, ਟਿਊਸਡੇ ਵਾਲੇ ਦਿਨ ਹੁੰਦੇ ਆ ਅਪਨੇ ਸੱਤ
ਹਾਂਜੀ।
ਏਨਾਂ ਚ ਪੈਲਾ ਕੇੜਾ ਹੁੰਦਾ?
ਪੈਲਾਂ ਤੇ ਸੰਡੇ ਈ ਹੁੰਦਾ।
ਤੇ ਕਈ ਲੋਕੀ ਕੈਂਦੇ, ਓ ਸੰਡੇ ਐਂਡ ਵਾਲਾ ਹੁੰਦਾ ਆ।
ਦੇਖੋ, ਹੁਣ ਜਿੱਦਾਂ ਆਹੀ ਸਟਾਰਟਿੰਗ ਪੜ੍ਹਿਆ ਸਟਾਰਟਿੰਗ ਚ ਤਾਂ ਛੋਟੇ ਹੁੰਦੇ ਆ ਤੱਕ ਤੇ ਸੰਡੇ ਤੇ ਪੈਂਲਾਂ ਈ ਆਉਂਦਾ ਵਾ ਜੀ।
ਹਾਂਜੀ, ਸੰਡੇ ਤੋਂ ਹੀ ਪੜ੍ਹਾਇਆ ਤੇ ਵੀਕ ਐਂਡ ਹੁੰਦਾ ਆਪਣਾ ਸੈਚਰਡੇ।
ਹਾਂ, ਵੀਕ ਐਂਡ ਸੈਚਡੇ ਹੁੰਦਾ।
ਹੁੰ। ਪਰ ਕਈ ਲੋਕ ਕੈਂਦੇ ਕਿ ਸੰਡੇ ਐਂਟ ਵਾਲਾ ਹੁੰਦਾ ਆ, ਸੰਡੇ ਸਗੋਂ ਪੈਂਲਾ ਹੁੰਦਾ ਆ।
ਹਾਂਜੀ-ਹਾਂਜੀ, ਸੰਡੇ ਪੈਲਾਂ ਹੁੰਦਾ ਆ।
ਹੁੰ।
ਲੋਕਾਂ ਦਾ ਕੀ, ਲੋਕਾਂ ਨੇ ਤੇ ਗੱਲਾਂ ਬਣਾਈ ਆਣੀਆਂ।
ਅ ਲੋਕਾਂ ਲੋਕਾਂ ਵੀ ਸ਼ਡਾਈ ਹੋਏ ਪਏ।
ਤੇ ਹੋਰ।
ਤੇ ਹੋਰ।
ਖਾਸ ਕਰਕੇ ਬੀਬੀਆਂ ਨੇ, ਬੀਬੀਆਂ ਜੀਆਰੀਆਂ ਗੱਲਾਂ ਬਣਾਉਂਦੀਆਂ।
ਆਂ ਓਨਾਂ ਨੇ ਤੇ ਗੱਲ ਮੈਂ ਖੇ ਖੂ ਕੇ ਪਾਯੇ ਕਿਨੇ ਵੀ ਲੰਬੀ ਕਰ ਦੇਣੀ।
ਤੇ ਯੋਰ।
ਹੁੰ। ਭਾਜੀ, ਤੁਸੀ ਕੇੜੇ ਸ਼ਹਿਰ ਦੇ, ਪੰਜਾਬ ਚ ਹੀ ਜੇ?
ਹਾਂਜੀ ਜੀ। ਪੰਜਾਬ ਤੇ।
ਉਹ ਤੁਹਾਡੇ ਉਹ ਪੈਸੇ ਜਿਹੇ ਜੇ ਆਗੇ, ਉਹ ਜਿਹੜੇ ਭਗਵੰਤ ਮਾਨ ਵਾਲੇ।
ਉਹ ਤਿੰਨ ਹਜ਼ਾਰ ਲਈ ਬੀਬੀਆਂ ਦੇ।
ਹਾਂਜੀ-ਹਾਂਜੀ। ਘਰ ਦੇਆਂ ਨੇ ਭਰਿਆ ਸੀ ਫਾਰਮ।
ਹਾਂਜੀ। ਫਾਰਮ ਭਰਿਆ ਸੀ ਜੀ।
ਆਏ ਨਹੀਂ ਆਏ ਹਜੇ?
ਮੈਂ ਸ਼ਾਇਦ ਆ ਗਏ ਹੋਣੇ ਆ। ਹਾਂ ਆ ਗਏ ਹੋਣੇ ਆ ਹੁਣ।
ਸਾਡੇ ਤੇ ਆਯੇ ਨੀ ਹਜੇ। ਸਾਡੇ ਤੇ ਰੁਪਈਆ ਹੀ ਆਇਆ ਵਾ ਇਕੱਲਾ।
ਨਹੀਂ, ਤੁਹਾਡੇ ਚੌਵੀ ਘੰਟਿਆਂ ਦਾ ਮੈਸੇਜ ਨਹੀਂ ਆਇਆ।
ਹਾਂਜੀ।
ਚੌਵੀ ਘੰਟਿਆਂ ਆਲਾ ਮੈਸੇਂਜ਼ ਨਹੀਂ ਆਇਆ ਤੁਹਾਡੇ।
ਨਹੀਂ ਪਤਾ ਆਇਆ ਹੋਊਗਾ, ਮੈਂ ਵੇਖਿਆ ਨੀ, ਕੱਲ ਦਾ ਨੀ ਵੇਖਿਆ।
ਨਹੀਂ ਮੈਂਸੇਸ ਜਾਇਆ ਨਾ ਤੁਹਾਨੂੰ ਚੌਵੀ ਘੰਟੇ ਆਉਣਾ ਅੱਲਾ।
ਅੱਛਾ, ਚਲੋ ਵੇਖ ਲਾਂਗੇ ਵੇਖਿਆ ਨੀ ਵੈਸੇ। ਤੇ ਤੁਹਾਨੂੰ ਤਿੰਨ ਹਜ਼ਾਰ ਆਇਆ।
ਹਾਂਜੀ ਤਿੰਨ ਹਜ਼ਾਰ ਆਇਆ।
ਤੇ ਉਹਨਾਂ ਨੂੰ ਜਿੱਦਾਂ ਐਸ ਸੀ ਕਾਸਟ ਵਾਲੇ ਹੁੰਦੇ ਨਾ ਜਿਹੜੇ। ਐਸ ਸੀ ਕਾਸਟ ਚ, ਉਹਨਾ ਨੂੰ ਨਾ ਪੰਦਰਾਂ ਸੌ ਰੁਪ ਰ ਮਹੀਨਾ ਮਤਲਬ ਪੰਤਾਲੀ ਸੌ ਇਕੱਠਾ ਹੀ ਹੋਣਾ।
ਅੱਛਾ ਉਹੀ ਤੁਹਾਨੂੰ ਪਤਾ, ਐਸ ਸੀ ਵਾਲਿਆ ਨੂੰ ਸਹੂਲਤਾਂ ਜਾ ਰਹੀਆਂ ਵਾਂ।
ਹੂ ਕਈ ਲੋਕੀ ਮੇਰੇ ਹਿਸਾਬ ਨਾਲ਼, ਜਿਹੜੇ ਬੀ ਸੀ ਦੇ ਹੁੰਦੇ ਆ। ਮੇਰਾ ਹਿਸਾਬ ਨਾਲ ਜਾਣ ਕੇ ਫਾਰਮ ਭਰਾਉਣ ਆਉਣਗੇ ਜਿਹੜੇ ਨੋਰਮਲ ਜੇ ਹੁੰਦੇ ਜਾਂਦੇ ਬੰਦੇ ਜ਼ਿਆਦਾ ਈ
ਹਾਂਜੀ- ਹਾਂਜੀ।
ਉਹ ਮੇਰੇ ਹਿਸਾਬ ਨਾਲ ਫਾਰਮ ਫੁਰਮ ਬਣਾ ਕੇ ਐਸ ਸੀ ਚ ਪੈ ਜਾਣੇ।
ਹੂ
ਹੂ
ਹੋਰ ਦੱਸੋ, ਭਾਜੀ?
ਹੋਰ ਬਹੁਤ ਵਧੀਆ, ਕੰਮ ਕਾਰ ਚੱਲੀ ਜਾਂਦੇ, ਸਟੱਡੀ ਕਰਨ ਦੇ ਹਜੇ।
ਅੱਛਾ, ਤੇ ਮੈਂ ਭਾਜੀ ਤੁਹਾਨੂੰ ਇੱਕ ਗੱਲ ਪੁੱਛਣੀ ਸੀ? ਆਪਣੇ -ਆਪਣੇ ਸ਼ਹਿਰ 'ਚ ਆਪਣੇ ਸ਼ਹਿਰ 'ਚ ਕੋਈ ਮਸਾਜਰ ਆਲਾ ਹੈਗਾ?
ਮਸਾਜਰ ਨਾਲ ਮਤਲਬ ਕਿ।
ਨਹੀਂ ਜਿਹੜਾ ਸੀਟ ਵਾਲਾ ਹੁੰਦਾ ਨੀ, ਜੇ ਮੋਚ ਨਿਕਾਲਦੇ ਹੁੰਦਾ। ਹੈਲੋ? ਹੈਲੋ? ਹੈਲੋ? ਹੈਲੋ? ਭਾਜੀ ਤੁਹਾਡੀ ਆਵਾਜ਼ ਨਹੀਂ ਆਉਂਦੀ। ਹੈਲੋ? ਹੈਲੋ? ਹੈਲੋ? ਹੈਲੋ ਭਾਜੀ? ਹੈਲੋ??? ਹੈਲੋ? ਹੈਲੋ? ਹਾਂਜੀ। ਹੈਲੋ। ਹੈਲੋ। ਹੈਲੋ। ਹਾਂਜੀ ਭਾਜੀ। ਆਵਾਜ਼ ਔਂਦੀ ਤਾਡੀ?